ਸਤਿ ਸ਼੍ਰੀ ਅਕਾਲ ਦੀਦੀ
ਜੀ ਹੋਰ ਕਿੱਦਾਂ ਠੀਕ ਹੋ
ਹਾਂਜੀ ਮੈਂ ਠੀਕ ਤੁਸੀਂ ਦੱਸੋ
ਵਧੀਆ ਜੀ ਵਧੀਆ
ਚਲੋ ਵਧੀਆ ਹੋਰ ਦੱਸੋ ਕਿਵੇਂ ਚੱਲ ਰਿਹਾ ਹੈ ਕੀ ਬੋਲ ਰਿਹਾ ਤੁਸੀਂ ਇੱਧਰ ਤੁਸੀਂ ਦੇ ਇੱਧਰ ਕਿਵੇਂ ਚੱਲ ਰਿਹਾ ਹੈ ਮੌਸਮ
ਮੌਸਮ ਤਾਂ ਬਹੁਤ ਵਧੀਆ ਹੈਗਾ ਸੋਹਣਾ ਹੋ ਗਿਆ ਵਧੀਆ ਪਹਿਲਾਂ ਤਾਂ ਬੜੀ ਗਰਮੀ ਸੀ ਹੁਣ ਕੀ ਹੋ ਗਿਆ ਮੌਸਮ
ਨਹੀਂ ਨਹੀਂ ਰੋ ਵਧੀਆ ਮੀਂਹ ਤੇ ਬਹੁਤ ਜ਼ਰੂਰੀ ਹੈ ਇੰਨੀ ਗਰਮੀ ਹੋ ਜਾਂਦੀ ਹੈ ਤੇ ਫੇਿਰ ਉਹ ਗਰਮੀ ਚ ਮੁਸ਼ਕਿਲ ਇੰਨਾ ਹੋ ਜਾਂਦਾ ਹੈ ਕੰਮ ਕਰਨਾ ਰੋਟੀ ਪਾਣੀ ਬੱਚਿਆਂ ਨੂੰ ਸਕੂਲ ਜਾਣਾ
ਸਹੀ ਗੱਲ ਹੈ
ਉਹਦੇ ਵਿੱਚ ਬੜਾ ਔਖਾ ਹੋ ਜਾਂਦਾ ਹੈ ਕੰਮ ਹੁਣ ਠੰਡਾ ਹੈ ਤੇ ਅੱਛਾ ਲੱਗ ਰਿਹਾ ਥੋੜਾ ਹੈ ਕੀ ਨਹੀਂ
ਨਾਲੇ ਇਹ ਮੌਸਮ ਚ ਥੋੜਾ ਕੇਅਰ ਵੀ ਕਰਨੀ ਚਾਹੀਦੀ ਬੱਚਿਆਂ ਦੀ ਕਿਉਕਿ ਜਦੋਂ ਗਰਮ ਦਰਦ ਹੋ ਜਾਂਦਾ ਹੈ ਤੇ ਦਿੱਕਤ ਕਰਦਾ ਹੈ ਬੱਚਿਆਂ ਨੂੰ
ਨਹੀਂ ਨਹੀਂ ਉਹ ਤਾਂ ਹੈ ਹੀ ਹੈ ਕਲਾਈਮੇਟ ਦਾ ਤਾਂ ਇਹ ਹੈ ਹੀ ਹੈ ਹੋਰ ਦੱਸੋ ਹੋਰ ਕਿਤੇ ਘੁੰਮਣ ਨੂੰ ਗਏ ਕਿ ਨਹੀਂ
ਨਾ ਹਾਲੇ ਕਿੱਥੇ ਘੁੰਮਣਾ ਸੋ ਪੰਜਾਬ ਤੋਂ ਇੱਥੇ ਮਹਾਰਾਸ਼ਟਰ ਆਏ, ਹੁਣ ਮੰਮੀ ਲ ਹਾਂਜੀ ਹਾਲੇ ਇੱਥੇ ਇੱਕ ਮਹੀਨੇ ਦੀ ਛੁੱਟੀ, ਛੁੱਟੀਆਂ ਚ ਆਏ ਨੇ ਦੇਖਾਂਗੇ ਜਾਵਾਂਗੇ ਪੰਜ,
ਅੱਛਾ, ਮਹਾਰਾਸ਼ਟਰਾ ਵਿੱਚ ਵੀ ਕਾਫ਼ੀ ਚੀਜ਼ਾਂ ਹੈ। ਘੁੰਮਣ ਵਾਲੀਆਂ ਜਿੱਦਾਂ ਹੈ, ਲੋਨਾਵਲਾ ਖੰਡਾਲਾ ਹੋ ਗਿਆ, ਮਹਾਬਲੇਸ਼ਵਰ ਹੋ ਗਿਆ। ਹੈ ਕਿ ਨੀ ਇਹ ਕਾਫ਼ੀ ਸਾਰੇ ਹਿਲ ਸਟੇਸ਼ਨ ਨੇ, ਬਹੁਤ ਵਧੀਆ ਲੱਗਦਾ ਸੀ, ਤੇ ਦੋ ਤਿੰਨ ਵਾਰ ਮਹਾਾਬਲੇਸ਼ਵਰ ਜਾ ਕੇ ਆਏ। ਤੇ ਇੰਨਾ ਅੱਛਾ ਕਲਾਈਮੇਟ ਉੱਧਰ ਦਾ ਬਹੁਤ ਅੱਛਾ।
ਜੀ ਹਰਿਆਲੀਏ ਬਹੁਤ ਹੈ ਉੱਥੇ, ਪਹਾੜ ਮਾਊਂਟੇਨ ਆ ਚੀਜ਼ਾਂ ਵਧੀਆ ਹੈਗੇ ਨੇ,
ਦੀ ਜਾਗੇ ਐਵੇਂ ਥੱਲੇ ਜਾਣਾ। ਇਕਦਮ ਉਹਦੇ ਵਿੱਚ ਪਿੰਡ ਵਿੱਚ ਇਕਦਮ ਇੰਨਾ ਵਧੀਆ ਲੱਗਦਾ ਹੈ ਮਤਲਬ,
ਹਾਂਜੀ-ਹਾਂਜੀ ਝਰਨਾ ਝਰਨਾ ਵਗੈਰਾ, ਇਹ ਬਹੁਤ ਅੱਛੇ ਤੇ,
ਉਹ ਤਾਂ ਹੈ ਹੀ ਹੈ, ਹੁਣ ਨਾਲੇ ਬੋਬੇ ਪੂਣਾ ਹਾਈ ਵਸੇ ਇੱਕ ਨਵਾਂ ਹਾਈਵੇ ਵੀ ਬਣਿਆ ਹੈ। ਜਿਹੜਾ ਕਿ ਬਹੁਤ ਛੇਤੀ ਮਤਲਬ ਹਾਂ ਇੱਕ ਐਕਸਪ੍ਰੈਸ ਹਾਈਵੇ ਨਵਾਂ ਵੀ ਬਣਿਆ ਹੈ।
ਹਾਂਜੀ-ਹਾਂਜੀ ਪਤਾ ਹੈਗਾ, ਜਾਂਦੇ ਰਹਿੰਦੇ ਅਸੀਂ ਤਾਂਨ ਨੇੜੇ ਹੀ ਆ।
ਅੱਛਾ-ਅੱਛਾ ਹੂੰ, ਨਹੀਂ ਨੀ ਵਧੀਆ ਕਿਉਂਕਿ ਕੀ ਇਹ ਕਿ ਪਹਿਲੇ ਤਾਂ ਚਾਰ-ਪੰਜ ਘੰਟੇ ਲੱਗ ਜਾਂਦੇ ਸੀ, ਹੁਣ ਤਿੰਨ ਘੰਟਿਆਂ ਵਿੱਚ ਹੀ ਬੋਂਬੇ ਤੋਂ ਪੁੰਨਿਆ। ਆ ਜਾਂਦੇ ਨੇ,
ਹਾਂਜੀ,
ਹੈਗੀ ਨੀ ਨਾਲੇ ਪਿੱਛੇ ਤੇ ਇੱਕ ਗੈਰ, ਵੀ ਲੀਕ ਹੋਈ ਸੀ, ਬੋਬੇ ਪੁੁਣਾ ਹਾਈਵੇ ਜਿਹੜਾ ਪੁਰਾਣਾ ਹੈ ਨਾ, ਨਹੀਂ ਹੁਣ ਜਿਹੜਾ ਨਵਾਂ ਬਣਿਆ ਨਾ ਉਸਦੇ ਉੱਤੇ ਹਾਂ ਟੈਂਕਰ ਉਸ ਟਾਈਮ ਤੇ ਤੇ ਪੁੱਛੋ ਨਾ ਕਿ, ਇੰਨਾ ਹਾਲ ਬੇਹਾਲ। ਸੀਗਾ ਲੋਕਾਂ ਦਾ ਦੋ ਦਿਨ ਤੱਕ ਲੋਕੀ ਹਾਈਵੇ ਤੇ ਫਸੇ ਰਹੇ।
ਅੱਛਾ,
ਗੱਡੀਆਂ ਬਲੋਕ ਹੋ ਗਈਆਂ, ਲੋਕਾਂ ਨੂੰ ਵਾਸ਼ਰੂਮ ਜਾਣ ਲਈ। ਨਹੀਂ ਰੋਟੀ ਖਾਣ ਲਈ ਕੁਛ ਨੀ, ਕਿਉਂਕਿ ਹਾਈਵੇ ਤੋਂ ਤੇ ਕੁਛ ਵੀ ਨਹੀਂ ਦੂਰ-ਦੂਰ ਤੱਕ। ਥੋੜਾ ਜਿਹਾ ਅੱਗੇ ਵੱਧਦਾ ਹੈ ਫੇਰ ਉਹ, ਐਵੇਂ ਗੈਸ ਲੀਕ ਹੋਣ ਦੇ ਕਾਰਨ ਬਹੁਤ-ਬਹੁਤ ਲੋਕਾਂ ਨੂੰ ਤਕਲੀਫ਼
ਹੂੰ-ਹੂੰ-ਹੂੰ, ਸਹੀ ਗੱਲ ਹੈ ਬਹੁਤ ਦਿੱਕਤ ਹੋਈ ਸੀ ਉਸ ਟਾਈਮ, ਮੇਰੇ ਮਾਸੜ ਜੀ ਜੋ ਮੇਰੇ ਹੈਗੇ, ਨੇ ਮਾਸੜ ਔਰ ਮਾਸੀ, ਉਹ ਵੀ ਉੱਥੋਂ ਅੱਜ ਜਦੋ ਆ ਰਹੇ ਸੀ, ਨਾ ਟਰੈਵਲਿੰਗ ਕਰਕੇ। ਉਹ ਨੂੰ ਵੀ ਚਾਰ ਪੰਜ ਘੰਟੇ ਦਾ ਉੱਥੇ ਵੇਟਿੰਗ ਕਰਨਾ ਪਿਆ, ਉਹਨਾਂ ਨੂੰ ਰੁਕਣਾ ਪਿਆ। ਇਥੇ ਰਸਤੇ ਚ ਹੀ ਬੰਨਾ ਪਾਣੀ ਨੀ ਕੁਛ ਨੀ,
ਮੈਂ ਕਹਿ ਰਹੀ ਹਾਂ ਚਾਰ ਪੰਜ ਘੰਟੇ ਤਾਂ ਫੇਰ ਵੀ ਠੀਕ ਹੈ, ਲੇਕਿਨ ਜਿਹੜੇ ਲੋਕੀ ਕਿ ਇੱਕ ਦਿਨ ਤੋਂ ਸਰਵਾਈਵ ਕਰ ਰਹੀ ਸੀ, ਨਾ ਉਹ ਬੜੇ ਮੁਸ਼ਕਿਲ ਔਖਾ ਟਾਈਮ ਸੀਗਾ ਉਹਨਾਂ ਲਈ, ਕਿੰਨੇ ਹੀ ਉਹਾਂ ਵਿੱਚ ਆਇਆ ਔਰ ਗੈਸ ਵੀ ਜਿਹੜੀ, ਚੜ੍ਹ ਜਾਏ ਤੇ ਸਰੀਰ ਨੂੰ ਤੇ ਔਰ ਦਿੱਕਤ ਦੇ,
ਦਿੱਕਤ ਹੈ।
ਹੈਗੀ ਉਹੀ-ਓਹੀ-ਓਹੀ ਵਥੇਰਾ ਇਹ ਹੈਗਾ ਆ। ਨਾਲੇ ਅੱਜ-ਕੱਲ ਦੇ, ਇੰਨਾ ਇਹ ਹੋ ਗਿਆ ਅੱਜ-ਕੱਲ ਦੇ ਬੱਚੇ ਵੀ ਫੋਨ ਇੰਨਾ ਦੇਖਦੇ ਨੇ, ਫੋਨ ਨਾਲ ਹੀ ਸਭ ਕੁਛ ਹੋ ਗਿਆ ਹੈ, ਅੱਜ-ਕੱਲ ਫੋਨ ਉੱਤੇ ਔਨਲਾਈਨ ਤੋਂ, ਤੁਸੀਂ ਬੁੱਕ ਕਰਲੋ, ਕੁੱਝ ਵੀ ਸਬਜ਼ੀਆਂ ਤੱਕ ਤੁਹਾਡੇ ਘਰੇ ਆ ਜਾਂਦੀ ਹੈ। ਕੱਪੜੇ ਤਾਂ ਦੂਰ ਦੀ ਗੱਲ ਹੋ ਗਈ ਹੁਣ,
ਹਾਂਜੀ ਇਹ ਹੁਣ ਇਹ ਆ, ਜ਼ਮਾਨਾ ਚੱਲ ਪਿਆ ਹੁਣ ਤਾਂ ਅੱਗੇ ਤਾਂ ਹੋਰ ਵੀ ਟੈਕਨੋਲੋਜੀ ਵ ਜਾਣੀ ਹੈ,
ਉਹ ਤਾਂ ਹੈ ਹੀ ਹੈ ਨਾਲੇ ਹੁਣ ਕੀ, ਟੈਕਨੋਲੋਜੀ ਅੱਗੇ-ਅੱਗੇ ਵੱਧਣੀ ਹੁਣ ਅੱਗੇ ਅੱਗੇ ਪਤਾ ਨੀ ਬੱਚਿਆਂ ਨੂੰ ਕੀ-ਕੀ ਟੈਕਨੋਲੋਜੀ ਨਵੀਂ, ਦੇਖਣ ਨੂੰ ਮਿਲਣੀ ਹੈ ਸਾਦੇ ਦੇ ਟਾਈਮ ਦੇ ਉੱਤੇ ਫੋਨ ਵੀ ਨਹੀਂ ਸੀਗੇ। ਕਿ ਅਸੀਂ ਗੱਲ ਗੱਲ ਕਰ ਲਏ ਅਜ ਦੇ ਬੱਚਿਆਂ ਦੇ ਤੇ ਜੰਮਦੇ ਬੱਚਿਆਂ ਦੇ ਕੋਲ ਫੋਨ ਹੋ,
ਹਾਂ ਸਹੀ ਗੱਲ ਹੈ। ਸਹੀ ਗੱਲ ਹੈ ਹੁਣ ਤਾਂ ਅੱਗੇ ਤਾਂ ਪਤਾ ਨੀ ਕੀ ਡਿਜੀਟਲ ਬਣੂਗਾ ਪੂਰੀ ਦੁਨੀਆਂ ਹੀ ਡਿਜੀਟਲ ਬ ਬਣਜੁਗੀ।
ਲੇਕਿਨ ਇਸਦੇ ਵੀ ਸਾਈਡ ਇਫੈਕਟ ਹੈਗੇ ਨੇ ਫੋਨ ਦੇ ਵੀ,
ਉਹ ਫੋਨ ਦੇ ਹੈਗੇ ਨੇੇ ਆਪਨੇ ਵਿੱਚ ਜੋ, ਦੇ ਰਡੀਏਸ਼ਨ ਨਿਕਲਦਾ ਹੈ ਉਹ ਹਾਨੀਕਾਰਕ ਹੀ ਹੁੰਦੇ ਬੱਚਿਆਂ ਵਾਸਤੇ, ਸੇਫ ਨਹੀਂ ਹੈ ਜੋ ਰੈਡੀਐਸਨ ਨਿਕਲਦਾ ਨਾ ਮੋਬਲ
ਉਹ ਹੈਗਾ ਇਹ ਨਾਲੇ ਡਾ ਸਭ ਇਹ ਸਭ ਯੂਟਿਊਬ ਦੇ ਉਤੇ ਕਹਿੰਦੇ ਹੀ ਰਹਿੰਦੇ ਨੇ, ਸਾਰੇ ਕਿ ਫੋਨੂੰ ਸੋਣ ਦੇ ਟਾਈਮ ਦੇ ਉੱਤੇ ਆਪਣੇ ਕੋਲ ਰੱਖੇ ਨਾ ਸੋ ਕਿਉਂਕਿ ਉਸਦੇ ਵਿੱਚ, ਰੇਡੀਏਸ਼ਨ ਆਦੀ ਹੈ ਨਾ ਉਹ ਬ੍ਰੇਨ ਤੱਕ ਚਲੇ ਜਾਂਦੀ ਆ ਸਾਡੇ,
ਹਾਂਜੀ ਹਾਂਜੀ ਸਹੀ ਗੱਲ ਹੈ। ਉਹ ਕਦੇ ਨਾਲ ਹੀ, ਜ ਨਾਲ ਹੀ ਰੱਖਣਾ ਚਾਹੀਦਾ ਨਾ ਚਾਰਜਿੰਗ ਲਾਓ ਤੁਸੀਂ ਗੱਲ, ਕਰਦੇ ਕਰਦੇ ਮੈਨੂੰ ਨਾਲ ਰੱਖ,
ਉਹ ਤਾਂ ਹੈ ਉਹਰ ਨਾਲੇ ਕੀ ਜਦ ਵੀ ਅਸੀਂ ਕਿਚਨ ਵਿੱਚ ਵੀ, ਕੰਮ ਕਰਦੇ ਨਾ ਤੇ ਵੀ ਫੋਨ ਨਾਲ ਰੱਖਣਾ ਨਹੀਂ ਚਾਹੀਦਾ ਉਹ ਵੀ ਬਲਾਸਟ ਹੋ ਜਾਂਦਾ ਗਰਮੀ ਦੇ ਕਾਰਨ
ਸਹੀ ਗੱਲ ਹੈ ਆਜ ਬਿਲਕੁਲ ਕੋਈ ਸੇਫ ਨਹੀਂੀ ਕਰਦੇ ਏਸੀਆਂ ਬਲਾਸਟ ਹੋ ਜਾਂਦੀ ਹੈ
ਉਹ ਤੇ ਹੈ ਉਹ ਏਸੀ ਵਾਲਾ ਇੰਸੀਡੈਂਟ ਹੋਇਆ ਸੀ ਜਿਹੜਾ ਪੂਣੇੇ ਕਿ ਨਹੀਂ ਡਾਕਟਰ ਇਹ ਹੋਏ ਕਿ
ਹਮ ਹਾਂਜੀ ਉਹੀ ਕਹਿੰਦੇ ਨਾ ਆਪਾਂ ਹ ਠੰਡਾ ਰੂਮ ਹੋ ਉਹਦੇ ਕਰਕੇ ਆਪਾਂ ਏਸੀ ਲਾ ਲੈਂਦੇ ਹਾਂ ਸੋਚਦੇ ਹਾਂ ਚਲੋ ਵਧੀਆ ਆਪਾਂ ਨੂੰ ਇਹ ਹਵਾ ਚੰਗੀ ਠੰਡੀ ਆਈ ਜਾ ਰਹੀ ਹੈ ਪਰ ਉਹ ਵੀ ਸੇਫ ਜ਼ਿਆਦਾ ਟਾਈਮ ਲਗਾ ਕੇ ਰੱਖਣਾ
ਦੇਖੋ ਹੁਣ ਇੱਕ ਮਸ਼ੀਨ ਹੈ ਉਹ ਇੰਨਾ ਹੀ ਵੇ ਖਿੱਚੇਗੀ ਅਗਰ ਅਸੀਂ ਹਰ ਵਾਰ ਲਾ ਕੇ ਰੱਖਾਂਗੇ ਤਾਂ ਉਹ ਤੇੇ ਗਰਮ ਹੋਏਗੀ ਹੀਟ ਹੁੰਦੀ ਹੈ ਨਾ ਉਸਠਣਾਵੇ
ਉਹਦਾ ਟੈਂਪਰੇਚਰ ਕਰਕੇ ਰੱਖਿਓ ਮ ਦੇ ਹਾਬ ਨਾਲਨੂੰਏਵਟੀ ਦੇ ਥੱਲੇ ਨਾਲ ਰੱਖਿ ਟਚ ਫੈਂਟੀ ਦੇ ਉੱਪਰ ਹੀ ਰੱਖਿਓ ਬੀ ਦੇ ਉੱਪਰ
ਹਾਂ
ਬੀ ਦੇ ਥੱਲੇ ਰੱਖੇਗੀ ਤਾਂ ਉਹ ਹੋਣਾ ਹੀ ਪ੍ਰੇਸ਼ਰ ਪੈਂ ਨਹੀਂ ਹੋਏ ਸੀ ਤੇ
ਉਹ ਤਾਂ ਹੈ ਔਰ ਨਾਲੇ ਪੂਰਾ ਦਿਨ ਵੀ ਲਗਾ ਕੇ ਰੱਖਣ ਦੀ ਲੋੜ ਨਹੀਂ ਹੈਾ ਥੋੜ੍ਹੀ ਦੇਰ ਤੁਸੀਂ ਲਗਾ ਕੇ ਰੱਖੋ
ਇੱਥੇ ਤਾਂ ਚਲੋ ਮਹਾਰਾਸ਼ਟਰ ਜਦੋਂ ਮੌਸਮ ਵਧੀਆ ਹੁੰਦਾ ਇੱਥੇ ਤਾਂ ਇੰਨੀ ਮਤਲਬ ਲੋੜ ਨੀ ਪੈਂਦੀ ਆ ਸਾਡੇ ਜਿੱਦਾਂ ਪੂਨੇ ਸਾਈਡ ਜਿੱਦਾਂ ਦਿੱਲੀ ਤੋਂ ਅਗੇ ਜਿੰਨੇ ਵੀ ਬੰਦੇ ਨੇ ਯੂਪੀ ਬਿਹਾਰ ਪੰਜਾਬ ਇਹ ਪਾਸੇ ਬਹੁਤ ਜ਼ਿਆਦਾ ਗਰਮੀ ਟੈਂਪਰੇਚਰ
ਯੂਪੀ ਚ ਹੈਗੇ ਨੇ ਉਹ ਬਹੁਤ ਪਰੇਸ਼ਾਨ ਨੇ ਗਰਮੀ ਤੋਂ ਗਰਮੀ ਇੰਨੀ ਇੰਨੀ ਗਰਮੀ ਆ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਬੜੀ ਦਿੱਕਤਾਂ ਹੋਦੀਆਂ ਉਹਨਾਂ ਨੂੰ
ਟਵਟੀ ਥ ਟਵੈਂਟੀ ਫੋਰ ਆਹ ਡਿਗਰੀ ਚੱਲਦਾ ਹੁਣ
ਹਾਂ ਪ ਪੁਣੇ ਦਾ ਤਾਂਈ ਮਹਾਰਾਸ਼ ਦਾ ਟਪਰੇਚਰ ਅੱਛਾ ਚੱਲਹਾ ਲੇਕਿਨ ਤੁਸੀਂ ਬਮਬੇ ਜਾਓਗੇ ਨਾ ਉੱਥੇ ਬਹੁਤ ਹਿਮਿਡਿਟੀ ਹੈ ਇੰਨਾ ਮਤਲਬ ਠੰਡ ਵਿੱਚ ਵੀ ਤੁਸੀੇ ਪਸੀਨਾ ਹੀ ਨਿਕਲੇਗਾ
ਪਾਸੀ ਨਾ ਹਾਂਜੀ ਹਾਂਜੀ ਸਹੀ ਗੱਲ ਹੈ ਉਹ ਹੁਣ ਉਦ ਸਮੁੰਦਰ ਹੈਗਾ ਸਮੁੰਦਰ ਦੀ ਭਾਪ ਬਣ ਕੇ ਸਾਰੇ ਪਾਸੇ ਨਿਕਲਦੀ ਨੇੜੇ ਹੀ ਪੈਂਦਾ ਬੋਂਬੇ ਹਨਾ ਬੋਬੇ ਬਹੁਤ ਜ਼ਿਆਦਾ ਹਾਂਜੀ ਪਲਸ਼ਨ ਪਪੂਲੇਸ਼ਨ ਸਾਰਾ ਕੁਛ ਹੈਗਾ ਉੱਥੇ
ਉਹੀ ਉ ਉਹੀ ਉੱਥੇ ਤਾਂ ਉੱਥੇ ਦੇ ਹੀ ਬੰਦੇ ਰਹਿ ਸਕਦੇ ਤੇ ਉਹੀ ਉਹਨਾਂ ਨੂੰ ਹੀ ਸਮਝ ਜਾਂਦਾ ਹੈ ਉੱਥੇ ਦਾ ਕਲਾਈਮੇਟ ਉਹ ਤੇ ਗਰਮੀਆਂ ਚ ਪਤਾ ਨੀ ਕਿੱਦਾਂ ਰਹਿੰਦੇ ਨਾ ਖਿਆਏ ਤੇ ਫੇਿਰ ਪਸੀਨੇ ਨਾਲ ਲਾ ਲੈਂਦੇ ਨੇ ਬੜਾ ਔਖਾ ਹੈ ਉੱਧਰ ਟੈਂਪਰੇਚ ਰ ਬਹੁਤ ਮੁਸ਼ਕਿਲ ਹੈ ਉੱਥੇ ਠੰਡਾ ਹੁੰਦਾ ਹੀ ਨੀ ਬਾਰੋਂ ਮਹੀਨੇ
ਹਾਂਜੀ
ਐਵੇਂ ਦਾ ਐਵੇਂ ਹੀ ਟੈਂਪਰੇਚਰ ਰਹਿੰਦਾ ਹਾਂ ਲੇਕਿਨ ਉੱਥੇ ਖਾਣਾ ਪੀਣਾ ਕਾਫੀ ਸਸਤਾ ਹੈ ਪੂਨੇ ਕਾਫ਼ੀ ਮਹਿੰਗਾ ਹੈ ਖਾਣਾ ਪੀਣਾ ਲੇਕਿਨ ਦਾ ਖਾਣਾ ਪੀਣਾ ਕਾਫ਼ੀ ਸਸਤਾ ਹੈ ਔਰ ਅੱਛਾ ਹੈ ਪੂਨੇ ਉਹੀ ਚੀਜ਼ਾਂ ਮਹਿੰਗੀਆਂ ਪੂਣੇੇ ਥੋੜਾ ਜ਼ਿਆਦਾ ਕੋਸਟਲੀ ਕਿਉਂਕਿ ਇਹ ਆਈਟੀ ਇੰਡਸਟਰੀ ਬਣ ਚੁੱਕਿਆ ਹੁਣ ਪੂਣੇੇ
ਹਾਂਜੀ ਹਾਂਜੀ
ਬੋਬੇ ਹਲੇੇ ਓਨਾ ਉਹ ਨਹੀਂ ਹੋਇਆ ਲੇਕਿਨ ਉੱਧਰ ਤਾਂ ਇੰਨਾ ਮਹਿੰਗਾ ਨਹੀਂ ਹੈ ਤੁਸੀਂ ਚੌਪਾਟੀ ਤੇ ਚਲ ਜਾਓ ਰੋਟੀ ਰੋਟੀ ਖਾਣ ਨੂੰ ਜਾਂ ਇਸ ਤਰ੍ਹਾਂ ਹੀ ਸਨੈਕਸ ਖਾਣ ਨੂੰ ਕਾਫ਼ੀ ਸਸਤਾ ਹੈ। ਲੇਕਿਨ ਫੋਨੇ ਬਹੁਤ ਕੋਸਟਲੀ ਹੈ ਮਤਲਬ ਕੰਪੈਰੀਜ਼ਨ ਕਰੋਗੇ ਨਾ ਤੁਸੀਂ ਖਾਣ ਪੀਣ ਦਾ, ਤੇ ਕਾਫੀ-ਕਾਫੀ ਡਿਫਰੈਂਸ ਹੈ।
ਇੱਥੇ ਕਿੱਦਾਂ ਆਈ ਟੀ ਵਗੈਰਾ ਹੈਗੀ ਕੰਪਨੀ ਹੈਗੇ ਨੇ ਵਧੀਆ। ਲੋਕ ਇੱਧਰ ਉਧਰੋਂ ਬਾਹਰੋਂ ਆਦੇ ਨੇ, ਫਿਰ ਉਹ ਮਹਿੰਗਾਈ ਆਪੇ ਆਪ ਵਧੀ ਜਾਂਦੀ ਹੈ ਬ ਇੱਕ ਤਰਫਾ ਬਿਜਨਸ ਹੋ ਗਿਆ ਇੱਥੇ ਹਨਾ ਨਾਲੇ ਖਾਣ ਪੀਣ, ਉਹਨਾਂ ਨੇ ਸਾਰੇ ਚਪਾਟੀ ਵਗੈਰਾ ਓਪਨ ਕਰਕੇ ਰੱਖਿਆ ਹੈ ਨਾਲੇ ਬੈਚਲਰ ਜੋ ਆਦੇ ਨੇ ਮੁੰਡੇ, ਕੁੜੀਆਂ,
ਪਾਰਟੀ ਹੈ ਕਾਫੀ, ਤਾਂਕੀ ਹੁਣ ਹੋਟਲ ਵੀ ਇੰਨੇ ਅ ਹੋ ਗਏ ਨੇ, ਕਪੀਟੀਸ਼ਨ ਵਿੱਚ ਕਿ ਬਹੁਤ,
ਹਾਂਜੀ ਉਹੀ ਕਹਦੇ ਨਾ ਫਿਰ ਉਹ ਕੋਈ ਇਹਨਾਂ ਨੂੰ ਓਸ਼ਨ ਹੀ ਨੀ ਹੈ ਕੀ ਸੀ। ਕਿ ਮਤਲਬ ਅਹ ਘਰ ਘਰ ਵੀ ਨੀ ਉਹਨਾਂ ਦਾ ਉਹਨਾਂ ਨੇ ਖਾਣਾ ਹੀ ਹੋਟਲ ਚ, ਸਾਰਾ ਕੁਛ ਬਾਹਰ ਹੀ ਖਾਣਾ,
ਉਹੀ ਅੱਜ ਕਲ ਦੇ ਟਿਫਿਨ ਸਰਵਿਸ ਸਭ ਨੂੰ ਮਿਲ ਜਾਂਦੀ ਹੈ। ਪੀਜੀ ਚ ਰਹਿਲੋ ਟਿਫਿਨ ਸਰਵਿਸ। ਹੈਗੀ ਹੈ ਪੀਜੀ ਸੀ ਵਾਈਫਾਈ ਦਿਖਤਾ ਹੈ ਟੀ ਵੀ ਦਿਖਤਾ ਹੈ।
ਗਈਏ ਨਾ ਇੱਥੇ ਪੂਨੇ ਚ ਕਿੱਦਾਂ ਆਈ ਟੀ ਵਰਕ ਵਗੈਰਾ ਸਾਰਾ ਕੁਝ ਬੱਚੇ ਇੱਥੇ ਕਰਦੇ ਨੇ ਨਾਲ ਨੇ ਸਟੱਡੀ ਵਗੈਰਾ। ਸਾਰਾ ਕੁਛ ਵਿੱਚ ਹੀ ਹੈ ਫੇਰ ਉਹ ਤਾਂ ਵਧੀ ਜਾਣਾ।
ਉਹਰ ਨਾਲੇ ਅੱਜ ਦੀ ਡੇਟ ਵਿਚ ਕੋਰਸਿਸ ਵੀ। ਬਥੇਰੇ ਮਹਿੰਗੇ ਹੋ ਗਏ ਨੇ ਤੁਸੀਂ ਐਡਵਾਂਸ ਕੋਰਸ ਕੋਈ ਵੀ ਕਰਲੋ। ਲੱਖ ਤੋਂ ਥੱਲੇ ਨੀ ਹੈ ਕੋਈ ਵੀ ਕੋਰਸ,
ਹਾਂਜੀ ਸਹੀ ਗੱਲ ਹੈ, ਮਹਿੰਗਾਈ ਹੋ ਗਈ ਸਾਰੇ ਪਾਸੇ ਮਹਿੰਗਾਈ। ਖਾਣ ਪੀਣ ਦੀ ਚੱਲੋ ਪੜ੍ਹਾਈ ਦੀ ਚੱਲੋ ਸਾਰਾ ਕੁਛ ਲੱਗ।
ਹਰ-ਹਰ ਇੱਕ ਚੀਜ਼ ਦੀ ਹਰ ਇੱਕ ਚੀਜ਼ ਦੀ ਮਹਿੰਗਾਈ ਹੋਗੀ ਹੈ ਤੁਹਾਡ ਹੈਗੀ ਨਹੀਂ ਹੀ ਈ ਨਹੀਂ-ਨਹੀਂ ਚਲੋ। ਚਲੋ ਵਧੀਆ ਹੈ ਹੈਗੀ ਨੀ ਤੁਹਾਡੇ ਨਾਲ ਗੱਲ ਹੋ ਗਈ ਏਦਾਂ ਹੀ ਤੁ ਗੱਲ ਕਰਦੇ ਰਿਹਾ ਕਰੋ ਬਾਅਦ ਚੋਂ ਫੇਰ
ਬਸ ਹਾਂਜੀ ਹਾਂ ਕੋਈ ਗੱਲ ਨੀ ਕਰਦਿਆਂ ਕਰੋ ਮੈਂ ਵੀ, ਕਰਦਿਆ ਕਰੋਗੀ ਤੁਸੀਂ ਵੀ ਕਾਲ ਕਰ ਲਿਆ ਕਰੋ ਨਾਲੇ ਏਦਾਂ ਹੀ ਚਲੋ ਦਿਲ ਲੱਗ। ਆ ਰਹਿੰਦਾ ਹਨਾ।
ਹਾਂ-ਹਾਂ ਉਹੀ ਵਧੀਆ ਦਿਨ ਲੱਗਿਆ ਰਹਿੰਦਾ ਹੈ ਇੱਕ ਦੂਸਰੇ ਨਾਲ ਗੱਲ ਕਰੋ ਹੁਣਦੇ ਫੋਨ ਦਾ ਇਹੀ। ਤਾਂ ਹੈਗਾ ਹੈ ਕਿ ਅਸੀਂ ਘਰ ਬਹਿ ਕੇ ਆਰਾਮ ਨਾਲ ਗੱਲ ਕਰ ਸਕਦੇ ਹੈਗੀ ਨੀ।
ਹਾਂਜੀ ਠੀਕ ਦੀਦੀ ਚੰਗਾ ਓਕੇ ਜੀ ਦੀਦੀ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ। ਜੀ ਬ